ਅਤੇੇ
ਵਧੀਆ ਜੀ ਵਧੀਆ, ਤੁਸੀ ਦੱਸੋ?
ਬਸ ਸਭ ਠੀਕ ਹੈ ਜੀ, ਫਸਟ ਕਲਾਸ ਕਿਦਾ ਹੋਰ ਘਰ-ਪਰਵਾਰ ਸਭ ਠੀਕ?
ਹਾਂਜੀ ਸਭ ਵਧੀਆ ਜੀ ਕਿਰਪਾ ਏ ਵਾਹਿਗੁਰੂ ਦੀ, ਤੁਸੀ ਦੱਸੋ ਸਭ ਠੀਕ ਨੇ?
ਅੱਜ-ਕੱਲ ਥੋ ੜਾ ਜਾ
ਹਾਂਜੀ।
ਕਿੱਦਾ ਹਿਸਾਬ-ਕਿਤਾਬ ਕਲਚਰ ਥੋੜਾ ਜਾ ਚੇਂਜ ਹੋਈ ਜਾਂਰੇਯਾ ਦਿਨ ਬ ਦਿ
ਹਾਂ, ਬਿਲਕੁਲ ਜੀ ਬਿਲ
ਲੋਕ ਥੋੜਾ ਜਾ ਨਾ ਅਪਨਾ ਇੰਡੀਅਨ ਕਲਚਰ ਨੂੰ ਛੋੜਕੇ ਥੋੜਾ ਜੇਯਾ ਵੈਸਟਰਨ ਕਰ ਜਾਦਾ, ਅਡੌਪਟ ਕਰਨੇ ਜਾ ਰਹੇ ਨੇ।
ਪਰ ਔ ਚੀਜ਼ ਠੀਕ ਨਹੀਂ ਹੈ ਨਾ, ਵੈਸਟਰਨ ਕਲਚਰ ਮੰਨਦੇ ਆਂ, ਅੱਛੇ ਆਂ ਪਰ ਇੰਹਨਾ ਮਤਲਬ ਆਪਣੇ ਕਲਚਰ ਨੂੰ ਭੁੱਲਕੇ ਦੂਸਰੇ ਦਾ ਕਲਚਰ ਅਪਨਾਨਾ ਔ ਵੀ ਤੇ ਗਲਤ ਐ ਨਾ।
ਠੀਕ ਜੀ। ਬਿਲਕੁਲ ਵਹੀ ਤਾਂ ਮੈਂ ਕਹਿ ਰਿਹਾ ਨਵੀਂ ਨਵੀਂ ਚੀਜ਼ਾਂ ਹੁਣ ਅਡੋਪਟ ਕਰ ਰਹੇ ਨੇ ਛੋਟੇ ਕੱਪੜੇ ਜਿ ਵੋ
ਜੀ ਉਹ ਠੀਕ ਨਹੀਂ ਹੈ ਨਾ ਚਲੋ। ਹੋਰ ਵੀ ਬਹੁਤ ਚੀਜ਼ਾਂ ਨੇ ਜਿਹਦੇ ਨਾਲ ਸਾਡੇ ਤੇ ਇਫੈਕਟ ਪੈਂਦਾ ਹੈ ਹਨਾ।
ਬਹੁਤ ਸ
ਬਾਹਰ ਕਲਬਿੰਗ ਕਰਨਾ ਡਿਸਕੋ ਜਾਨਾ ਇਹ ਸਭ ਅੱਜ ਕੱਲ੍ਹ ਦੇ ਬੱਚੇ ਬਹੁਤ ਹੀ ਜ਼ਿਆਦਾ ਕਰਦੇ ਨੇ। ਉਹ ਸਾਡੇ ਕਲਚਰ ਨੂੰ ਬਹੋਤ ਹੀ ਪਿੱਛੇ ਲੈ ਗਿਆ
ਮੈਂ ਕਿਹਾ ਉਹ ਜਿਹੜੇ ਮੇਨ ਸੰਸਕਾਰ ਸੀ ਬੱਚਿਆਂ ਨੂੰ ਚੇਂਜ ਹੁੰਦੇ ਜਾ ਰਹੇ ਆ
ਚੇਂਜ ਹੁੰਦੇ ਜਾ ਰਹੇ ਨੇ ਨਾ ਓਹੀ ਨਾ ਅੱਜ ਕੱਲ੍ਹ ਬੱਚਿਆਂ ਨੂੰ ਇਹ ਸਭ ਜ਼ਿਆਦਾ ਪਸੰਦ ਐ ਨਾ ਕਲਬਿੰਗ ਵਗੈਰਾ ਕਰਨਾ ਡਾਂਸਿੰਗ ਇਹ ਸਭ ਇਹ ਸਭ ਜ਼ਆਦਾ ਪਸੰਦ ਏ ਬੱਚਿਆਂ ਨੂੰ ਔ ਔਦੇ ਵਿੱਚ ਜਾਦਾ ਇੰਜੋ ਆਏ ਕਰਦੇ ਨੇ, ਆਪਣੇ ਦੇਸ਼ ਦੇ ਕਲਚਰ ਨੂੰ ਭੁੱਲ ਕਿ, ਆਪਨੇ ਇੰਡੀਅਨ ਕਲਚਰ ਨੂੰ ਭੁੱਲਕੇ ਤੁਸੀ ਐ ਸਭ ਕਰੋਗੇ। ਚਲੋ ਕਰੋ ਇੰਜੌ ਆਏ ਠੀਕ ਹੈ, ਵੈਸਟਰਨ ਕਲਚਰ ਅਪਨਾਨਾ ਕੋਈ ਗਲਤ ਨਈ ਹੈ। ਪਰ ਇੱਕ ਰਿਹਾਤੀਕਨ ਅਪਨਾਓ ਨਾ ਔਨੂੰ‌।
ਓਈ, ਬਿਲਕੁਲ -ਬਿਲਕੁਲ ਜੀ ਬਿਲਕੁਲ ਸਹੀ ਗੱਲ ਏ ਹੁਣ ਫਿਰ ਵੀ ਥੋੜਾ ਜਾ ਆਪਨੇ ਆਪ ਨੂੰ ਸੋਚਨਾ ਪੈਂਦਾ ਨਾ ਬੱਚਿਆਂ ਨੂੰ ਤਾਂ ਅਸੀਂ ਆਪਨੇ ਹੱਥ ਚ ਰੱਖਨਾ ਚੇਜ ਥੋੜ੍ਹਾ ਨਾ ਕਰ ਸਕਦੇ ਹਾਂ
ਬਿਲਕੁਲ ਬਿਲਕੁਲ ਪਰ ਅੱਜ ਕੱਲ ਦੇ ਬੱਚੇ ਹੀ ਤੇ ਨਹੀਂ ਸਮਝਦੇ ਨਾ ਮੇਨ ਤੇ ਗੱਲ ਐ ਵੇ ਅਸੀਂ ਲੋਕ ਤਾਂ ਸਮਝ ਜਾਵਾਂਗੇ ਬਟ ਬੱਚੇ ਨਹੀਂ ਸਮਝਦੇ ਬੱਚੇ ਅੱਜ ਕੱਲ ਦੀ ਜਨਰੇਸ਼ਨ ਬਿਲਕੁਲ ਨਹੀਂ ਸਮਝਦੇ ਉਹ ਤਾਂ ਸੋਚ ਐਡਵਾਂਸ ਬਿਲਕੁਲ ਬਿਲਕੁਲ ਉਹ ਬਹੁਤ ਜ਼ਿਆਦਾ ਐਡਵਾਂਸ ਹੈ ਉਹ ਉਹਨਾਂ ਨੂੰ ਆਪਣੀ ਲਾਈਫ ਹੀ ਉਹਦੇ ਵਿੱਚ ਲੱਗਦੀ ਹੈ ਵੈਸਟਰਨ ਕਲਚਰ ਵਿੱਚ ਹੀ ਕਿ ਹਾਂ ਸਾਡੀ ਲਾਈਫ ਹੈ ਹੀ ਅੱਛੀ ਹੈ ਅਸੀਂ ਬਹੁਤ ਖੁਸ਼ ਹਾਂ
ਉਹਨਾਂ ਨੂੰ ਵਧੀਆ ਕਲੱਬਿੰਗ ਵੀ ਕਰਨੀ ਹੈ ਫਰੈਂਡਸ ਦੇ ਨਾਲ ਵੀ ਜਾਣਾ ਸਾਰਾ ਕੁਛ
ਜੀ ਮਨੋਗੇ ਅੱਜ ਕੱਲ੍ਹ ਦੇ ਬੱਚੇ ਨਾ ਪਾਠ ਕਰਨਗੇ ਨਾ ਬਾਬਾ ਜੀ ਦੀ ਆਸ਼ੀਰਵਾਦ ਲੈਨਗੇ ਨਾ ਮੱਥਾ ਟੇਕਦੇ ਨੇ ਕੁਛ ਨੀ ਸਵੇਰੇ ਉਠੇ ਔਰ ਚਲੇ ਗਏ ਆਪਨਾ ਆਏ ਖਾਧਾ ਪੀਤਾ ਟੀ ਵੀ ਦੇਖੇ ਫੋਨ ਚਲਾਇਆ ਬਾਹਰ ਘੁੰਮਨ ਚਲੇ ਗਏ ਹਰ ਚੀਜ਼ ਉਹਨਾਂ ਵਾਸਤੇ ਜ਼ਰੂਰੀ ਐ ਬਟ ਇੱਕ ਪਾਠ ਕਰਨਾ ਬਾਬਾ ਜੀ ਦੇ ਪਾਸੇ ਲੱਗਨਾ ਉਹ ਚੀਜ਼ ਜ਼ਰੂਰੀ ਨਹੀਂ ਹੈ। ਉਹ ਸਭ ਭੁੱਲਦੇ ਹੀ ਜਾ ਰਹੇ ਨੇ
ਬਸ ਉਹੀ ਚੀਜ਼ ਅਸੀਂ ਸਮਝਾ ਸਕਨੇ ਹਾਂ ਬਟ ਜ਼ਿਆਦਾ ਸਮਝਾਵਾਂਗੇ ਤੇ ਫੇਰ ਉਹ ਕਹਿੰਦੇ ਨੇ ਫਿਰ ਜ਼ਿਆਦਾ ਸਮਝਾਵਾਂਗੇ ਫਿਰ ਉਹ ਕੈਹਨਗੇ ਕਿ ਵੀ ਤੁਸੀਂ ਸਾਡੇ ਉਤੇ ਥੋਪ ਰਹੇ ਹੋ
ਥੋਪ ਰਹੇ ਹੋ ਬਿਲਕੁਲ ਉਹ ਇਹੀ ਉਹ ਸੋਚਦੇ ਨੇ ਕਿ ਹਾਂ ਜ਼ਰੂਰੀ ਨਹੀਂ ਕਿ ਜੋ ਤੁਮ ਕਰ ਰਹੇ ਹੋ ਵਹੀ ਹਮ ਕਰੇ
ਹਮੇ ਇਸਮੇ ਅੱਛਾ ਲਗਤਾ ਤੋ ਹਮ ਕਰ ਰਹੇ ਨਾ ਹਮ ਆਪੋ ਨਹੀਂ ਮਨਾ ਕਰਤੇ ਕਿ ਆਪ ਯੇ ਕਰ ਰਹੇ ਹੋ। ਤੁਸੀਂ ਜੋ ਮਰਜ਼ੀ ਕਰੋ ਅਸੀਂ ਤੁਹਾਨੂੰ ਨੀ ਕਹਿੰਦੇ ਤੇ ਤੁਸੀਂ ਸਾਨੂੰ ਵੀ ਨਾ ਕਹੋ ਇਹ ਚੀਜ਼ ਤਾਂ ਨਹੀਂ ਨਾ ਮਾਂ ਪਿਓ ਤਾਂ ਨਹੀਂ ਨਾ ਦੇਖ ਸਕਦੇ ਪੇਰੈਂਟਸ ਨਹੀਂ ਦੇਖ ਸਕਦੇ।
ਬਿਲਕੁਲ ਬਿਲਕੁਲ।
ਪੇਰੈਂਟਸ ਹਮੇਸ਼ਾ ਇਹੀ ਕਹਿੰਨੇ ਸਵੇਰੇ ਉਠੋ ਨਾਵੋ ਧੋਵੋ ਬਾਬਾ ਜੀ ਦਾ ਪਾਠ ਕਰੋ ਨਹੀਂ ਤੁਸੀਂ ਕੰਮ ਕਰਨੇ ਘਰਦੇ ਨਾ ਕਰੋ ਕੋਈ ਗੱਲ ਨਹੀਂ ਤੁਸੀਂ ਪਾਠ ਕਰੋ ਬ ਹਾਂ ਕੋਈ ਨਈ, ਤੁਸੀਂ ਨਾ, ਫੋਰਸ ਨਾ ਕਰ ਰਏ, ਬਿਲਕੁਲ। ਹਾਂਜੀ, ਬਿਲਕੁਲ-ਬਿਲਕੁਲ, ਉਹ ਤੇ ਜ਼ਰੂਰੀ ਏ ਨਾ, ਉਹ ਤੇ ਹਰ ਕਿਸੀ ਵਾਸ ਤੇ ਜਰੂਰੀ ਐ।
ਅਗਰ, ਉਨ੍ਹਾਂ ਨੂੰ ਏਹ ਚੀਜ਼ ਸਿੱਖਣ ਸਮਝਨੀ ਪਏਗੀ, ਅਗਰ ਨਈ ਸਮਝਨਗੇ, ਤੇ ਫਿਰ ਔਈਉ ਗੱਲ ਐ ਨਾ, ਅਪਣੀ ਉੱਤੇ ਫੇਰ ਬੋਝ ਪਾਣ ਵਾਲੀ ਗੱਲ ਐ।
ਬਿਲਕੁਲ ਬਿਲ ਕੁਲ ਬਿਲਕੁਲ ਉਹ ਚੀਜ਼ ਤੋਂ ਦੂਰ ਹੀ ਹੁੰਦੇ ਜਾ ਰਹੇ ਨੇ ਬਿਲਕੁਲ ਪਰ ਐ ਚੀਜ਼ ਸਹੀ ਨਈ ਐ ਨਾ ਸਰੀ ਬੱਚਿਆਂ ਵਾਸਤੇ ਆਣ ਵਾਲੀ ਜਨਰੇਸ਼ਨ ਵਾਸਤੇ ਬੌਤ ਈ ਨੁਕਸਾਨਦਾਇਕ ਐ। ਐ ਚੀਜ਼ ਸਹੀ ਨਈ ਏ, ਅਸੀ ਇਸ ਕਰਕੇ ਬੱਚਿਆਂ ਨੂੰ ਸਮਝਾਣਾ ਚਾਹੀਦਾ ਕਿ ਬੱਚੋ ਪਾਠ ਕਰੋ, ਸਵੇਰੇ ਉੱਠੋ, ਨਾਓ ਧੋਓ, ਅੱਛੇ ਪਾਸੇ ਲੱਗੋ। ਅੱਛੀ ਸੰਗਤ ਰੱਖੋ, ਇੱਕ ਅੱਜ-ਕੱਲ ਸੰਗਤ ਹੀ ਬੱਚਿਆਂ ਨੂੰ ਵਿਗਾੜਦੀ ਐ। ਹੈਨਾ।
ਬਿਲਕੁਲ ਠੀਕ ਆ, ਸਹੀ ਕਿਆ।
ਹਾਂ ਉਹੀ ਤੇ ਬੱਚਿਆਂ ਨੂੰ ਸੰਗਤ ਹੀ ਵਿਗਾੜਦੀ ਏ
ਕਿ ਜਿਹੜੀ ਸੰਗਤ ਹੋਏਗੀ ਉਹਦੇ ਵਿੱਚ ਹੀ ਬੱਚੇ ਰੰਘ ਜਾਂਦੇ ਨੇ ਕਿ ਹਾਂਜੀ ਮੇਰਾ ਫਰੈਂਡ ਵੋ ਕਰਤਾ ਹੈ ਮੇਰੀ ਫਰੈਂਡ ਯੇ ਕਰਤੀ ਹੈ ਮੇਰੀ ਫਰੈਂਡ ਵੌ ਕਰਤੀ ਹੈ ਵੌ ਲੋਕ ਵਾਂਹਾ ਜਾਤੇ ਹੈ ਘੁੰਮਨੇ ਜਾਤੇ ਹੈ। ਅਰੇ ਭਾਈ ਓਏ ਤੁਸੀਂ ਉਠੋਗੇ ਨਾਓਗੇ ਧੋ ਗੇ ਗੁਰਦੁਆਰੇ ਜਾਓ ਬਾਬਾ ਜੀ ਦਾ ਪਾਠ ਕਰੋ ਆਪਨੀ ਅੱਛੀ ਅੱਛੀ ਸਿਕਸ਼ਾ ਲੌ ਅੱਛੇ‌ ਦੋਸਤ ਬਨਾਓ ਜੇੜੇ ਤੂਆਡੇ ਔਦੇ ਹੋਨਂ।
ਅਗਰ ਔਈਔ ਚੀਜ਼ ਅਡੋਪਟ ਕਰ ਲੈਣਗੇ, ਤੇ ਉਨਾਂ ਨੂੰ ਅੱਗੇ ਜਾ ਕੇ ਪ੍ਰੌਬਲਮ ਨੀ ਆਏਗੀ ਨਾ। ਅੱਗੇ ਚੀਜ਼ਾਂ ਜਾਕੇ, ਏਨਾਂ ਨੂੰ ਈਜ਼ੀ ਲੱਗਣਗੀਆ। ਅਗਰ ਤੁਸੀ ਬਾਬੇ ਦਾ ਨਾਮ ਲੈ ਰੇ ਹ ਔ, ਰੱਬ ਦਾ ਨਾਮ ਲੈ ਰੇ ਔ- ਬਯਾ ਤੁਹਾਨੂੰ ਇਹ ਚੀਜ਼ਾਂ ਸਹੀ ਲੱਗਣਗੀਆਂ ਨਾ, ਹੁਣ ਤੁਸੀਂ ਕਲੱਬਿੰਗ ਕਰਨ ਜਾ ਰਹੇ ਹੋ, ਤੁਹਾਨੂੰ ਕੀ ਸਿੱਖਿਆ ਮਿਲੇਗੀ। ਕੀ ਚੀਜ਼ ਮਿਲੇਗੀ? ਵੜੜੜੜਟਰੜਵਲ
ਕੁਛ ਵੀ ਨੀ, ਹਾਂ, ਔ ਤੇ ਗਲਤ ਨਸ਼ਿਆਂ ਦੇ ਚੱਕਰਾਂ'ਚ ਪੈ ਜਾਂਦੇ ਨੇ ਆਜ-ਕਲ, ਕੁੜੀਆਂ ਹੋਣ, ਮੁੰਡੇ ਹੋਣ, ਸਭ ਸਿਗਰੇਟ, ਸ਼ਰਾਬ ਹਰ ਚੀਜ਼ ਗਲਤ ਸੋਸਾਇਟੀ'ਚ ਪੈਂਦੇ ਜਾ ਰੇ ਨਾ ਬੱਚੇ, ਔਰ ਔ ਹੈਲ ਤ ਵਾਸਤੇ ਕਿੰਨੀ ਨੁਕਸਾਨ ਏ, ਬੱਚੇ ਐ ਚੀਜ਼ ਨਹੀਂ ਸਮਝਦੇ। ਉਹੀ ਤੇ ਬੱਚਿਆਂ ਨੂੰ ਸਮਝਣਾ ਚਾਹੀਦਾ ਨਾ, ਕਿ ਇਹ ਚੀਜ਼ਾਂ ਸਾਡੇ ਵਾਸਤੇ ਨੁਕਸਾਨ ਨੇ ਪੇਰੈਂਟਸ ਸਾਡੇ ਸਾਈਡੇ ਸਹੀ ਸਮਝਾਉਦੇ ਨੇ, ਕਿ ਅੱਛੀ ਸੋਸਾਇਈਟੀ ਰੱਖੋ ਸੋਸਾਇਟੀ ਅੱਛੀ ਰੱਖੋਗੇ, ਤੇ ਖੁਦ ਵੀ ਅੱਛੇ ਰਹੋਗੇ ਪੇਰੈਂਟਸ ਨੂੰ ਬਾਰ-ਬਾਰ ਰੋਕ ਟੋਕ ਨਹੀਂ ਕਰਨੀ ਪਏਗੀ। ਹੈਲੋ ਹੈਲੋ।
ਹਾਂਜੀ ਬਿਲਕੁਲ ਸਹੀ ਗੱਲ ਹੈ।
ਹਾਂਜੀ-ਹਾਂਜੀ। ਤੇ ਇਹੀ ਹੈ ਨਾ ਸਾਨੂੰ ਧਿਆਨ ਦੇਣਾ ਚਾਹੀਦਾ ਆਪਣੇ ਬੱਚਿਆਂ ਤੇ ਬੱਚੇ ਸੋਚ ਸਮਝ ਕੇ ਚਲਣ।
ਕਰਨਾ ਹੀ ਪਏਗਾ ਨਾ
ਫੋਰਸ ਥੋੜ੍ਹਾ ਅਸੀਂ ਕਰ ਸਕਦੇ ਹਾਂ, ਅਸੀਂ ਉਹਨਾਂ ਤੇ ਆਪਣੇ ਜਿਹੜੀ ਸੋਚ ਹੈਗੀ ਨਾ, ਉਹ ਅਸੀਂ ਉਹਨਾਂ ਤੇ ਲਾ ਥੋਪ ਨਹੀਂ ਸਕਦੇ, ਬੱਚੇ ਨਹੀਂ ਸਮਝਦੇ ਅੱਜ ਕੱਲ੍ਹ ਦੇ।
ਓਵਰ ਫੋਰਸ ਨਹੀਂ ਕਰ ਸਕਦੇ।
ਓਵਰ ਫੋਰਸ ਨਹੀਂ ਕਰ ਸਕਦੇ ਅਸੀਂ ਸਮਝਾ ਸਕਦੇ ਆ, ਇੱਕ ਵਾਰੀ ਕਹਾਂਗੇ ਦੋ ਵਾਰੀ ਕਹਾਂਗੇ ਤੀਸਰੀ ਵਾਰੀ ਅਸੀਂ ਵੀ ਕਿਉ ਬਈਆ ਜੋ ਮਰਜ਼ੀ ਕਰੋ ਅਸੀਂ ਕੀ ਕਹਿ ਸਕਦੇ ਹਾਂ, ਤੁਹਾਡੀ ਆਪਣੀ ਲਾਈਫ ਏ ਅੱਗੋਂ ਅੱਜ ਕੱਲ੍ਹ ਇੱਕ ਓ, ਡਾਇਲੋਗ ਚਲਿਆ ਹੈ, ਹਮਾਰੀ ਲਾਈਫ ਹਮਾਰੇ ਰੁ
ਬਿਲਕੁਲ।
ਐਵੇ ਕਰਕੇ ਬੱਚੇ ਬੋਲਦੇ ਨੇ ਤੇ ਉਹ-ਉਹ ਚੀਜ਼ ਹੂੰ
ਸੰਬਾਲਨੀਆਂ ਤੇ ਸਾਨੂੰ ਪਏਗੀ ਨਾ।
ਸੰਭਾਲਨਿਆਂ, ਬਿਲਕੁਲ, ਉਹ ਫਿਰ ਪੇਰੈਂਟਸ ਦੇ ਉੱਤੇ ਆਂਦੀ ਹੈ ਹਰ ਚੀਜ਼। ਅਗਰ ਬੱਚਾ ਗਲਤ ਸੋਸਾਇਟੀ ਇੱਚ ਏ, ਗਲਤ ਕਰ ਰੇਆ ਯਾ ਕੁਛ ਐ ਤੇ ਉਹ ਹਰ ਚੀਜ਼ ਪੇਰੈਂਟਸ ਨੂੰ ਈ ਆਂਦੀ ਏ, ਕਿ ਮਾਂ ਨੇ ਏਹ ਨਈ ਸਿਖਾਇਆ। ਪਾਪਾ ਨੇ ਏਹ ਨਹੀਂ ਸਿਖਾਇਆ, ਹੈ ਨਾ।
ਉਹ ਫਿਰ ਸੋਸਾਇਟੀ ਵਾਲੇ ਕੰਮ ਖਰਾਬ ਹੋ ਜਾਂਦਾ ਨਾ, ਸੋਸਾਇਟੀ ਇੱਚ ਰੇਹਣ ਵਾਲਾ ਹਿਸਾਬ ਕਿਤਾਬ ਨਈ
ਬਿਲਕੁਲ ਜੀ ਬਿਲਕੁਲ, ਏਹੀ ਚੀਜ਼ ਗ਼ਲਤ ਹੁੰਦੀ ਏ। ਸਾਨੂੰ ਏਹੀ ਚੀਜ਼ ਦਾ ਤਿਆਨ ਰੱਖਣਾ ਪੈਂਦਾ, ਕੇ ਹਾਂਜੀ ਸਾਡੇ ਬੱਚੇ ਕਿਤੇ ਗਲਤ ਪਾਸੇ ਨਾ ਲੱਗ ਜਾਣ, ਡਰ ਹੀ ਰਹਿੰਦਾ ਅੱਜ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਦੇਖ-ਦੇਖ ਕੇ ਨਾ, ਕਿ ਕਿੰਨੇ ਹੀ ਬੱਚੇ ਬੱਚੇ ਬਿਨਾਂ ਕਲੱਬਿੰਗ, ਬਿਨਾਂ ਸਮੋਕ, ਬਿਨਾਂ ਡਰਿੰਕ ਤੋਂ ਰੇਹ ਈ ਨਹੀਂ ਪਾਂਦੇ ਉਹਨਾਂ ਨੂੰ ਹੈਬਿਟ ਹੋ ਗਈ ਹੈ। ਹੋਈ ਨਾ ਹੈਬਿਟ ਹੋ ਗਈ ਹੈ, ਉਹ ਗਲਤ ਪਾਸੇ ਜਾ ਰਹੇ ਨੇ ਇਸ ਕਰਕੇ ਸਾਨੂੰ ਸਮਝਾਉਣਾ ਚਾਹੀਦਾ ਕਿ ਬੱਚੋ ਉਹ ਦੇਖਣ ਦੇਖੀ ਵੀ, ਮੈਂ ਸਹੀ ਦੱਸਾਂ ਅੱਜ ਕੱਲ ਕੀ ਹੁੰਦਾ ਹੈ ਕਿ ਬੱਚੇ ਹੋਣ ਜਾਂ ਵੱਡੇ ਹੋਣ, ਕੋਈ ਵੀ ਨਾ ਅੱਛੀ ਗੱਲ ਜਲਦੀ ਕੈਚ ਨਹੀਂ ਕਰਦੇ, ਬੁਰੀ ਗੱਲ ਜਲਦੀ ਕੈਚ ਕਰ ਲੈਂਦੇ ਨੇ। ਸਾਡੇ ਚ ਅਗਰ ਕੋਈ ਅੱਛੀ ਹੈਬਿਟ ਏ
ਅੱਛੀ ਗੱਲ ਤੇ ਕੈਚ ਈ ਨਈ ਕਰਦੇ, ਉਹਨਾਂ ਨੂੰ ਬਸ ਏਹ ਦਿਖਦਾ ਏ ਕਿ, ਏਹ ਮੇਰੇ ਫਰੈਂਡ ਸਾਰੇ ਨੇ
ਉਹ ਅੱਛਾ ਹੈ, ਹਾਂ ਉਹ ਠੀਕ ਐ, ਉਹ ਠੀਕ ਐ, ਜੋ ਅਗਰ ਪੇਰੈਂਟਸ ਕੇਹ ਰਏ ਨੇ, ਯਾ ਕੋਈ ਸਾਡਾ ਵੱਡਾ ਕੇਹ ਰਿਹਾ ਉਹ ਚੀਜ਼ ਗ਼ਲਤ ਕੇਹ ਰਏ ਨੇ, ਹਾਂ ਏਹ ਚੀਜ਼ ਪਤਾ ਨੀ ਕਿਉਂ? ਕਦੋਂ ਸਮਝਣਗੇ ਬੱਚੇ? ਕੇ ਅਸੀਂ ਔਨਾਂ ਦੇ ਬੁਰੇ ਇੱਚ ਨਈ ਹੁੰਦੇ, ਅਸੀਂ ਅਗਰ ਉਹਨਾਂ ਨੂੰ ਸਮਝਾ ਰਹੇ ਆ ਫਾਏਦੇ ਵਾਸਤੇ ਹੀ ਸਮਝਾ ਰਹੇ ਹਾ, ਅੱਛੇ ਵਾਸਤੇ ਹੀ ਸਮਝਾ ਰਹੇ ਹਾ ਉਹਨਾਂ ਨੂੰ।
ਬਿਲਕੁਲ-ਬਿਲਕੁਲ, ਉਹ ਤਾਂ ਸਮਝ ਆਂਦੀ ਏ ਜਦ ਜਦ ਹੱਥ ਵਿੱਚੋ ਉਹ ਕਹਿੰਦੇ ਨਾ, ਪਾਣੀ ਨਿਕਲ ਗਿਆ ਤਾਂ ਉਹਨਾਂ ਨੂੰ ਸਮਝ ਆਂਦੀ ਏ। ਹੁਣ, ਅਸੀਂ ਕਲੱਬਿੰਗ ਗਏ ਸੀ ਔਥੇ ਜਾ ਕੇ ਸਾਡੇ ਦੇ ਨਾਲ ਕੁੱਛ ਗ਼ਲਤ ਹੋ ਗਿਆ, ਮਾਂ ਬਾਪ ਸਮਝਾ ਰਹੇ ਸੀ ਤਾਂ ਸਮਝ ਨਈ ਆਈ। ਤਦ ਜਾ ਕੇ ਸਮਝ ਆ ਰਈ ਹੈ ਜਦ ਕੁਝ ਗ਼ਲਤ ਹੋ ਗਿਆ। ਫੇਰ ਉਹ ਗਲਤ ਸਟੈਪ ਚੁੱਕੇਆ ਜਾਏ ਨਾ, ਉਹ ਕਹਿੰਦੇ ਨਾ, ਜਦ ਹੱਦ ਵਿੱਚੋਂ ਪਾਣੀ ਨਿਕਲ ਜਾਏ ਤੇ ਫਿਰ ਵਾਪਸ ਨਈ ਆਂ
ਵਾਪਸ ਨਈ ਆਂਦਾ, ਗਯਾ ਟਾਈਮ ਵਾਪਿਸ ਨਈ ਆਂਦਾ, ਐਵੇਂ ਕਹਿੰਦੇ ਨੇ, ਏਸ ਕਰ ਕੇ, ਸਾਨੂੰ ਪੈਲੇ ਹੀ ਸਈ ਕਰੀਕੇ ਨਾਲ ਚਲੀਏ ਬਾਬਾ ਜੀ ਦੇ ਨਾਲ, ਬਾਣੀ ਨਾਲ ਜੁੜੀਏ ਅਸੀਂ, ਹਾਂਜੀ।
ਚਲੋ ਦੇਖੋ ਮੈਂ ਕਿਹਾ, ਆਪਣਾ ਕਲਾਸ ਦੇਖੋ। ਤੁਹਾਡੀ ਫਾਈਨੇਸ਼ਲ ਕੰਡਿਸ਼ਨ ਕਿੱਥੇ ਤਕ ਹੈ ਤੁਸੀਂ ਔ ਦੇਖੋ। ਔਰ ਅਪਣਾ ਬੈਕਰਾਉਂਡ ਦੇਖੋ, ਤੁਹਾਡੇ ਮਾਂ ਪਿਓ ਨੇ ਕੀ ਕੀਤਾ? ਤੁਹਾਡੇ ਦਾਦਾ ਜੀ ਨੇ ਕੀ ਕੀਤਾ? ਅਗਰ ਤੁਸੀਂ ਏਹ ਪਿੱਛਾ ਬੈਕ ਦੇਖ ਕੇ ਚਲੋਗੇ ਨਾ, ਤੁਹਾਨੂੰ ਅੱਗੇ ਦੀ ਲਾਈਫ ਈਜ਼ੀ ਲੱਗੇਗੀ। ਹੁਣ ਤੁਹਾਨੂੰ, ਏਸ ਚੀਜ਼ ਦਾ ਸੋਚਣਾ ਨੀ ਪਏਗਾ, ਕਿ ਯਾਰ ਔਹ ਬੰਦਾ ਤੇ ਚਲੋ ਸਿਗਰੇਟ ਪੀ ਰੇਆ, ਮਗਰ ਮੇਰੇ ਮਾਂ ਪਿਓ ਨੇ ਤੇ ਅੱਜ ਤੱਕ ਹੱਥ ਨਈ ਲਗਾਈ। ਠੀਕ ਐ ਨਾ, ਤੇ ਔਹ ਮੈਨੂੰ ਵੀ ਨਈ ਲਗਾਣੀ ਚਾਈਦੀ।
ਲਗਾਉਣੀ ਨਹੀਂ ਚਾਹੀਦੀ ਆਪਣਾ ਫੈਮਿਲੀ ਦੇਖ ਕੇ ਆਪਣਾ ਫੈਮਿਲੀ ਬੈਕਗਰਾਉਂਡ ਦੇਖੋ ਕਿ ਹਾਂ ਸਾਡੇ ਪਰਿਵਾਰ ਹੀ ਇਹ ਸਭ ਚੱਲਦਾ ਹੈ ਕਿ ਨਹੀਂ ਚੱਲਦਾ
ਬਿਲਕੁਲ ਹੁਣ ਜਿਹੜੇ ਸਿੱਖ ਪਰਿਵਾਰ ਹੁੰਦੇ ਨੇ ਸਿੱਖ ਪਰਿਵਾਰ ਇਓ ਕਰਦੇ ਨੇ ਕਿ ਬਈ ਅਸੀਂ ਬਾਲ ਨਹੀਂ ਕੱਟਣੇ ਹੁਣ ਦੂਜਿਆਂ ਨੂੰ ਦੇਖ-ਦੇਖ ਕੇ ਉਹ ਵਾਲ ਪ੍ਰੇਮ ਕਰਵਾ ਲੈਂਦੇ ਨੇ
ਕਰਾ ਲੈਂਦੇ ਨੇ ਬਚ, ਮੈਂ ਉਹੀ ਤੇ ਕੇਹ ਰਈ ਆ, ਏਹ ਗ਼ਲਤ ਹੈਬਿਟ ਏ, ਸੋਸਾਇਟੀ ਈ ਤੇ ਹੁੰਦੀ ਐ।
ਫੇਰ, ਹੁਣ ਅਗਰ ਉਹੀਓ ਬੱਚਾ ਓਈਓ ਬੱਚਾ ਅਗਰ, ਆਪਣਾ ਪੂਰਾ ਪਰਿਵਾਰ ਪਿੱਛੇ ਦਾ ਦੇਖ ਕੇ ਚੱਲ ਰੇਆ, ਉਹਨੂੰ ਸਮਝ ਆ ਰਈ, ਕਿ ਮੇਰੇ ਮਾਂ ਪਿਓ ਨੇ ਅਸੀਂ ਤੇ ਲਗਾਏ ਏਹ ਮੇਰੇ ਦਾਦਾ ਜੀ ਨੇ ਅੱਜ ਤੱਕ ਲਗਾਏ ਸੰਪੂਰਨ ਨੀ ਲਗੇ। ਅਸੀਂ ਵੀ ਨੀ ਕਰਾਂਗੇ।
ਜੀ-ਜੀ-ਜੀ, ਔਹੀ ਹੈ ਨਾ ਬ ਬੱਚੇ ਨਈ ਸਮਝਦੇ, ਬੱਚਿਆਂ ਨੂੰ ਤੇ ਅੱਜ ਕੱਲ੍ਹ ਫੈਸ਼ਨ ਦਾ, ਅੱਜ ਕੱਲ੍ਹ ਉਈਏ ਨਾ ਕੇਂਦੇ
ਸੋ ਪੀਸਦ।
ਜੀ-ਜੀ ਹਾਂ, ਬਿਲਕੁਲ-ਬਿਲਕੁਲ, ਅੱਜ ਕੱਲ੍ਹ ਕ ਕਹਿੰਦੇ ਨਾ, ਟਾਈਮ ਈ ਸ਼ੌ ਫ ਦਾ ਟਾਈਮ ਐ, ਇਸ ਕਰਕੇ ਬੱਚੇ ਵਿ, ਹਾਂ ਮੇਨ ਗੱਲ ਏਹ ਵੇ।
ਹੁਣ ਬੱਚੇ ਕੇਨਦੇ ਨੇ ਜੀ ਅਸੀਂ ਬਰੈਂਡੀਡ ਕੱਪੜੇ ਪਾਣੇ ਨੇ, ਮੈਂ ਹੋਰ ਕੋਈ ਰੀਲ ਚਲ ਰੇਆ, ਜੋ ਸਾਰੇ ਪਾ ਕੇ ਆਣ। ਮੈਂ ਕਿਹਾ ਬਾਈ ਜਿਹੜਾ ਕੁੜਤਾ ਪਜਾਮਾ ਅਸੀਂ ਪਾਂਦੇ ਸੀ ਨਾ ਉਹ ਉਸ ਟਮ ਦਾ ਸਾਡਾ ਬ੍ਰਾਂਡਡ ਔਰ ਅੱਜ ਵੀ ਬ੍ਰਾਂਡਡ ਹੀ ਉਹ ਅਸੀਂ ਬਾਹਰ ਜਾ ਕੇ ਕਿਤੇ ਹੁਣ ਅਗਰ ਚਲੋ ਕੋਈ ਵੀ ਓਕੇਜਨ ਹੋ ਰਿਹਾ, ਤੁਸੀਂ ਕੁੜਤਾ ਪਜਾਮਾ ਕਿਉਂ ਪਾ ਕੇ ਜਾਂਦੇ ਹੋ ਤੁਸੀਂ ਫਰੈਂਡ ਦੇ ਨਾਲ ਕਿਉਂ ਨੀ ਪਾਂਦੇ, ਮੈਂ ਕਿਹਾ ਤੁਸੀਂ ਤੇ ਸ਼ੁਰੂ ਕਰੋ ਤਾਂ ਤੁਹਾਡੇ ਫਰੈਂਡਸ ਹੀ ਸ਼ੁਰੂ ਕਰ ਲੈਣਗੇ
ਸ਼ੁਰੂ ਕਰਨਗੇ, ਬਿਲਕੁਲ ਜੇ ਤੁਸੀਂ ਉਹਨਾ ਨੂੰ ਦੇਖ ਕੇ ਕਰੋਗੇ ਤੇ ਉਹ ਵੀ ਤਾਂ ਤੁਹਾਨੂੰ ਦੇਖ ਕੇ ਕੁਛ ਸਿੱਖਣਗੇ ਹੀ
ਕਰਨਗੇ
ਬਿਲਕੁਲ ਪਰ
ਕੁਛ ਅਲੱਗ ਲੱਗ ਰਿਹਾ ਹਾਂ-ਹਾਂ
ਪਰ ਚਲੋ ਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਟੋਕ ਕਰਕੇ
ਸਾਰੇ ਅਗਰ ਗ਼ਲਤ ਜਗ੍ਹਾ ਜਾ ਰਹੇ ਨੇ ਤਾਂ ਮੈਂ ਵੀ ਗਲਤ ਜਗਾ ਹੀ ਜਾਵਾਂ
ਹਾਂਜੀ-ਹਾਂਜੀ ਸਹੀ ਗੱਲ ਹੈ
ਸਹੀ ਹਾਂ, ਬਸ ਉਹੀ ਗੱਲ ਨਾ ਅਸੀਂ ਜਿੰਨਾ ਪਿਆਰ ਨਾਲ ਸਮਝਾਵਾਂਗੇ, ਉਹਨਾ ਅੱਛਾ ਉਸ ਤੋਂ ਬਾਅਦ ਬਾਕੀ ਜਿਵੇਂ ਇਹਨਾਂ ਦੀ ਹੋਰ ਰੱਬ ਦੀ ਹੋਰ
ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ
ਫਿਰ ਵੀ ਇੱਕ ਚੀਜ਼ ਹੋਰ ਮੈਂ ਕਹਿ ਰਿਹਾ ਸੀ ਮੈਂ ਕਿਹਾ ਅਗਰ ਇਹਨਾਂ ਨੂੰ ਅਸੀਂ ਜਿਵੇਂ ਚਲੋ ਤੁਸੀਂ ਨਹੀਂ ਪਾੜ ਸਕਦੇ ਅਸੀਂ ਸਾਰੇ ਜਿਵੇਂ ਬੰਦੇ ਸਾਰੇ ਬੈਠੇ ਬੈਠੇ ਹੋਏ ਨੇ, ਯ ਅਸੀਂ ਮੇਰੇ ਉਠਦੇ ਹਾਂ ਤੇ ਅਸੀਂ ਗੁਰਬਾਣੀ ਲਗਾ ਦੇਦੇ ਤੇ ਬਾਈ ਕੁਛ ਤੇ ਤੇਰੇ ਕੰਨਾਂ ਵਿੱਚ ਜਾਏਗੀ ਹੇਨਾ
ਤੇ ਜਾਏਗੀ ਬਿਲਕੁਲ ਬਾਣੀ ਨਾਲ ਜੁੜਨਾ ਚਾਹੀਦਾ ਨਾ ਮੇਨ ਗੱਲ ਹੈਵੇ ਬਾਣੀ ਨਾਲ ਜੁੜੋ ਤਾਂ ਹੀ ਤੁਹਾਨੂੰ ਸਮਝ ਆਏਗੀ ਕੀ ਲਾਈਫ ਹੈ
ਪਹਿਲੀ ਕਿਦਾਰ ਇਸ ਤ੍ਹਾਂ ਹੁੰਦਾ ਹੈ ਕਿ ਬੰਦਾ ਰੋਜ਼ ਰੋਜ਼ ਗਾਣੇ ਸੁਣ ਰਿਹਾ ਰ ਕਦੀ ਉਹਨੂੰ ਇੱਕ ਵਾਰ ਗੁਰਬਾਣੀ ਦੀ ਆਵਾਜ਼ ਆ ਗਈ ਤੇ ਉਹਨੂੰ ਬੜੀ ਅੱਛੀ ਲੱਗਦੀ ਬੰਦਾ ਟੈਨਸ਼ਨ ਵਿੱਚ ਬੈਠਾ ਹੈ, ਤੁਹਾਨੂੰ ਗੁਰਬਾਣੀ ਦੀ ਆਵਾਜ਼ ਆ ਗਈ ਬੜੀ ਸੋਹਣੀ ਲੱਗਦੀ ਹੈ ਯਾਰ ਬੜੀ ਮੈਨੂੰ
ਸਹੀ ਗੱਲ ਹੈ, ਸਹੀ ਗੱਲ ਹੈ ਜੀ ਚਲੋ ਜੀ ਵਧੀਆ ਲੱਗਦਾ ਤੁਹਾਡੇ ਨਾਲ ਟੋਕ ਕਰਕੇ ਸਤਿ ਸ਼੍ਰੀ ਅਕਾਲ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ